ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਆਕਾਲ। ਕਾਲ ਜੀ। ਹੋਰ ਜੀ ਠੀਕ ਹੋ? ਵਧੀਆ ਜੀ ਵਧੀਆ।
ਹਾਂਜੀ ਅਸੀਂ ਵੀ ਵਧੀਆ।
ਹੋਰ ਜੀ ਘਰ ਪਰਿਵਾਰ ਚ ਸਭ ਠੀਕ ਹੈ?
ਸਾਰੇ ਠੀਕ ਹੈ ਜੀ ਸਾਰੇ ਠੀਕ ਆ। ਤੁਸੀਂ ਸੁਣਾਓ ਤੁਹਾਡੇ ਉੱਥੇ ਸਭ ਠੀਕ ਹਨ?
ਠੀਕ ਹੈ ਜੀ। ਹੋਰ ਦੱਸੋ। ਸਭ ਕੁਛ। ਨਵੀਂ ਤਾਜ਼ੀ ਕੁਛ ਕੀ ਚੱਲ ਰਿਹਾ ਅੱਜ ਕੱਲ।
ਅੱਜ ਕੱਲ ਤਾਂ ਬਸ ਗਰਮੀ ਚੱਲਦੀ ਪਈ ਹੈ। ਹੋਰ, ਕੁੱਛ ਵੀ ਨਹੀ ਚੱਲਦਾ ਪਿਆ।
ਜੀ ਅੱਜ ਕੱਲ ਤਾਂ ਗਰਮੀ ਦਾ ਹੀ ਹਰ ਪਾਸੇ ਗਰਮੀ ਦਾ ਹੀ-
ਗਰਮੀ ਦਾ ਰਾਜ ਹੁੰਦਾ ਪਿਆ ਹਰ ਪਾਸੇ। ਸੂਰਜ ਦੇਵਤਾ ਦਾ ਰਾਜ ਚੱਲਦਾ ਪਿਆ। ਲੋਕੀ ਤਪਦੇ- ਸੜਦੇ ਪਏ ਨੇ।
ਹਾਂਜੀ।
ਕਿ ਕਿੰਨਾ ਟੈਂਪਰੇਚਰ ਹੈ। ਤੁਹਾਡੇ ਉੱਥੇ ਪੰਜਾਬ ਚ।
ਸਾਡੇ ਪੰਜਾਬ ਚ-
ਹਾਂਜੀ।
ਇੱਥੇ ਵੀ ਬਹੁਤ ਗਰਮੀ ਹੋ ਰਹੀ ਹੈ, ਜੀ।
ਹਾ ਟੈਂਪਰੇਚਰ ਕਿੰਨਾ ਕੁ-
ਟਮਪਰੇਚਰ। ਫੋਰਟੀ ਫਾਈਵ, ਫੋਰਟੀ ਫਾਈਵ ਤ- ਜਾ ਰਿਹਾ ਜੀ।
ਹਾਂ, ਇੰਨਾ ਕੁ ਸਾਡੇ ਘਰ, ਸਾਡੇ ਵੱਲ ਵੀ ਇੰਨਾ ਹੀ ਹੈਗਾ।
ਹਾਂਜੀ। ਬਸ।
ਹੋਰ ਸ਼ੋਪੰਪਿੰਗ, ਸ਼ੁਪਇੰਗ ਕੀ-
ਸ਼ੋਪਿੰਗ, ਤਾਂ ਜੀ ਔਨਲਾਈਨ ਹੀ, ਚੱਲਦੀ ਪਈ ਹੈ। ਬਾਹਰ ਤਾਂ ਜਾਂਦੇ ਹੀ ਨਹੀਂ, ਗਰਮੀ ਦੇ ਕਰਕੇ। ਬੱਚਿਆਂ ਨੇ ਕੁੱਛ ਲੈਣ- ਨਾ ਹੋਵੇ ਸਲੀਪਰ। ਮੈਂ ਆਪ ਸਲੀਪਰ ਲੈਣ ਗਈ ਸੀ। ਕਿਉਂਕਿ ਮੈਨੂੰ ਓਨਲਾਈਨ ਪਸੰਦ ਨਹੀਂ ਆਉਂਦੇ। ਮੈਨੂੰ ਹੁੰਦਾ ਵੀ, ਦੇਖ ਕੇ ਹੀ-
ਹਾਂ, ਮੈਨੂੰ ਵੀ ਇਹੀ ਲੱਗਦਾ ਹੈ। ਦੇਖ ਕੇ ਸਾਹਮਣੇ ਚੀਜ਼ ਹੋਏ ਨਾ, ਕਿਉਂਕ ਫੇਰ ਆ ਜਾ- ਦੀ ਏ, ਸਾਨੂੰ ਠੀਕ ਨੀ ਲੱਗੀ ਕਦੀ ਕਲਰ ਨਹੀਂ ਮੈਚ ਕਰਦਾ, ਕਦੇ ਸਾਈਜ਼ ਨਹੀਂ ਮੈਚ ਕਰਦਾ।
ਦਾ ਹੁੰਦਾ ਹੈ ਜ਼ਿਆਦਾ। ਤੇ ਮੈਂ ਕਿਹਾ, ਜੇ ਸਾਈਜ਼ ਨੀ ਆਇਆ ਫੇਰ ਵਾ- ਪਿਸ ਕਰੋ ਫੇਰ ਉਹ।
ਹੂੰ, ਮੈਨੂੰ ਤਾਂ ਸਾਰੀਆਂ ਚੀਜ਼ਾਂ ਦਾ ਹੀ ਹੁੰਦਾ ਹੈ। ਪਤਾ ਨੀ ਕਲਰ ਮੈਚ, ਅੱਛਾ ਲੱਗੇਗਾ ਨੀ ਲੱਗੇਗਾ। ਤਾਂ ਕਿਉਂਕਿ, ਕਲਰ ਜੋ ਦਿਖਾਉਂਦੇ ਨੇ ਨਾ ਉਸ ਤੋਂ ਡਿਫਰੈਂਟ ਹੀ, ਆਉਂਦਾ ਕੁਝ।
ਡਿਫਰੈਂਟ ਆਉਂਦਾ ਹੈ। ਹਾਂਜੀ ਕਈ ਵਾਰੀ ਸਾਈਜ਼ ਨਹੀਂ ਪੂਰਾ ਹੁੰਦਾ, ਵੱਡਾ- ਛੋਟਾ ਆ ਜਾਂਦਾ। ਫੇਰ ਬੰਦਾ ਚੇਂਜ ਕਰੋ। ਫੇਰ ਇੰਨੇ ਚ ਤੇ ਬੰਦਾ ਪਾ ਵੀ ਲਵੇ, ਜਦੋਂ ਬਾਹਰੋਂ ਜਾ ਕੇ ਲੈ ਕੇ-
ਹੂੰ, ਥੋੜਾ ਜਿਹਾ ਘੁੰਮਣਾ- ਵੀ ਹੋ ਜਾਂਦਾ ਹੈ
ਹਾਂਜੀ
ਕਿਉਂਕਿ ਟਾਈਮ ਨਾ ਦੇਖ ਕੇ ਨਿਕਲ ਜਾਓ
ਹਾਂਜੀ ਸ਼ਾਮੀ ਨਿਕਲਿਆ ਜਾਂਦਾ।
ਹਾਂ ਸ਼ਾਮੀ ਸ਼ਾਮੀ ਵੀ ਛੇ ਸਾਢੇ ਛੇ ਸੱਤ ਵਜੇ ਤੋਂ ਬਾਅਦ ਉਸ ਤੋਂ ਪਹਿਲੇ ਵੀ ਗਰਮੀ ਰਹਿੰਦੀ ਹੈ। ਕਈ ਵਜੇ ਵੀ ਸੂਰਜ ਦੇ ਚਿਰ 'ਤੇ ਹੀ ਹੁੰਦਾ ਅੱਜ ਕੱਲ੍ਹ ਤਾਂ,
ਛੇ ਸਾਢੇ ਛੇ ਵਜੇ ਬੜੀ ਅਹ ਜਿਵੇਂ ਮਤਲਬ ਅੱਗ ਨੀ ਪੈ ਰਹੀ,
ਹਾਂ ਹਾਂ ਉਹੀ ਹਾਲ ਹੈ ਸਾਡੇ,
ਕੱਲ ਮੈਨੂੰ ਮਾੜਾ ਜਿਹਾ ਕੰਮ ਪੈ, ਗਿਆ ਮੈਂ ਬਾਹਰ ਨੂੰ ਨਿਕਲੀ ਸਾਡੇ ਛੇ ਵਜੇ, ਤਾਂ ਵੀ ਇੰਨੀ ਗਰਮੀ ਲੱਗ ਰਹੀ ਸੀ ਜਿਵੇਂ ਧੁੱਪ, ਪੈਰੀ ਹੋਵੇ।
ਹ ਲੋਕੀ ਦਿਸਦੇ ਹੀ ਨੀ ਬਾਹਰ,
ਸਭ ਆਪਣੇ ਕੂਲਰ ਪੱਖੇ ਚਲਾ ਕੇ ਬੈਠੇ ਹੁੰਦੇ ਅੰਦਰ ਹਾਂਜੀ,
ਅੱਛਾ ਏ ਸੀ ਵੀ ਚੱਲਦੇ ਨੇ ਨਾ ਸਭਦੇ ਤੇ ਫਿਰਰ ਉਹ ਬਾਹਰ ਨੂੰ ਕੰਪ੍ਰੈਸਰ ਛੁੱਟਦਾ ਹੈ ਨਾਗਰ,
ਹਾਂਜੀ ਹਾਂ, ਹਾਂ ਗਰਮੀ ਜ਼ਿਆਦਾ ਹੋਈ ਪਈ ਹੈ ਹੁਣ ਤਾਂ ਸਭ, ਦੇ ਘਰਾਂ,
ਹਾਂ ਇੱਕ ਅ ਇੱਕ ਇੱਕ ਘਰ, ਤਿੰਨ'ਤਿੰਨ ਚਾਰ-ਚਾਰ ਏ
ਏਸੀ ਚੱਲਦੇ ਪਏ ਹੈ ਸਭ ਆਪਣੇ ਆਪਣੇ ਰੂਮ ਚ ਏਸੀ, ਅਸੀਂ ਲਾ ਕੇ ਬੈਠੇ ਹੁੰਦੇ ਆ।
ਹੂੰ, ਤਾਂ ਹੀ ਕਿੰਨੇ ਏਸੀ ਫਟਦੇ ਵੀ ਤਾਂ ਪਏ ਨੇ ਸਾਡੇ ਇੱਥੇ ਤਾਂ ਬਹੁਤ ਬਲਾਸਟ ਹੁੰਦੇ ਨੇ।
ਕਿਉਂਕਿ ਲੋੜ ਜਿਆਦਾ ਪੈ ਜਾਂਦਾ ਬਿਜਲੀ ਤੇ ਵੀ, ਤੇ ਕਿਸੇ ਦਾ ਧੁੱਪੇ ਹੁੰਦਾ। ਉਹ ਫੇਰ ਫੱਟ ਜਾਂਦਾ। ਬਲਾਸਟ ਹੋ ਜਾਂਦਾ ਹਾਂਜੀ ਅਸੀਂ ਅੱਧੇ ਕਰਦੇ ਹ ਵਿਚ ਵਿਚ ਬੰਦ ਕਰ, ਕੇ ਚਲਾਨੇ ਹਾਂ। ਹੁਣ ਮੈਂ ਮਾੜਾ ਜਿਹਾ ਘੰਟਾ ਕੁ ਚਲਾਇਆ ਸੀ। ਉਹ ਤੋਂ ਬਾਅਦ ਜਦੋਂ ਰੂਮ ਠੰਡਾ ਹੋ ਗਿਆ ਫੇਰ ਮੈਂ ਬੰਦ ਕਰਤਾ। ਤੇ ਦੋ ਦੋ ਤਿੰਨ ਘੰਟੇ, ਟੇ ਬਾਅਦ ਫਿਰ ਚਲਾ ਲਿਆ।
ਇਸ ਤਰ੍ਹਾਂ ਹੀ ਚਲਾਨਣਾ ਚਾਹੀਦਾ ਹੋਰ, ਬਿਜਲੀ ਵੀ ਤੇ ਕਿੰਨੀ, ਘਮ ਬਿਜਲੀ ਦਾ ਮੀਟਰ ਵੀ ਤੇ ਕਿੰਨਾ, ਘੁੰਮਦਾ ਬਿਲ ਵੀ ਵਾਹ ਵਾ ਵੱਧ ਕੇ ਆਦਾ।
ਜੇੜਾ ਆਊਟਡੋਰ ਹੈ ਓਹ ਅੰਦਰ ਈ ਲਾਇਆ ਹੋਯੈ, ਮਤਲਬ ਅ ਹੈ ਛੱਤਿਆ ਹੋਯੈ ਨਾ। ਤੇ ਕਈਆਂ ਦਾ ਤਾਂ ਛੱਤ ਤੇ ਹੁੰਦੈ। ਹਾਂਜੀ ਜੇੜਾ ਹਾਂਜੀ ਜੇੜਾ ਛੱਤ ਤੇ ਹੁੰਦੇ ਸਾਰੇ ਧੁੱਪ ਪੈਂਦੀ ਏ ਨਾ ਤਾਂ ਬਲਾਸਟ ਹੋ ਜਾਂਦੈ, ਹੂੰ।
ਹੋਰ ਸ਼ਾਮ ਨੂੰ ਕੀ ਬਣਾਂਦੇ ਪਏ ਔ?
ਹਜੇ ਤਾਂ ਦੇਖੋ ਸੋਚਾਂਗੇ ਜੀ ਹਜੇ ਤੇ ਸੋਚ ਚੇਆ ਨੀ ਕੀ ਬਨਾਨਾ, ਕਿਉਂਕਿ ਗਰਮੀ ਬੌਤ ਪੈ ਬੱਚਿਆਂ ਦੇ ਪਾਪਾ ਆਊਗੇ ਔਨਾਂ ਤੋਂ ਪੁੱਛਾਂਗੇ। ਕਈ ਵਾਰੀ ਕੈ ਦੇਆ ਖਿਚੜੀ ਬਣਾ ਲੋ, ਗਰਮੀ ਐ।
ਐ ਐ ਕੈਣ ਜੋ ਜ ਜਿੱਥੇ ਐ ਕੈਣ ਦੇਨੇ ਨਾ ਵੀ ਖਿਚਬੜੀ ਮੈਨੂੰ ਤਾਂ ਸਭ ਤੋਂ ਚੰਗਾ ਲੱਗਦੈ, ਮੇਰੇ ਤੇ ਬੱਚਿਆਂ ਨੂੰ ਪੁੱਛੋ ਨਾ ਕਏਗੇ ਮੰਮਾ ਖਿਚੜੀ ਔਰ ਰਾਈ ਰਾਈਸ ਮਤ ਬੋਲਣਾ, ਖਿਚੜੀ ਔਰ ਪੁਲਾਵ ਮਤ ਬ ਬੋਲਣਾ ਬਾਕੀ ਜੋ ਮਰਜੀ਼ ਗਾਲੋ ਬਣ ਗਿਆ ਬਸ ਵਹੀ ਤੋਂ ਔ ਨਾ ਮੇਰੇ ਪਾਸ ਤੁਮਣੇ ਵਹੀਕ
ਓਹੀ ਪੈਲੇ ਈ ਬੋਲਦੀ ਐ, ਹਾਂਜੀ। ਸਾਡੇ ਤਾ ਖਾ ਲੈਂਦ ਖਿਚੜੀ ਦਈਂ ਨਾਲ। ਜੇ ਜਿਸ ਦਿਨ ਜੈਦਾ ਗਰਮੀ ਹੁੰਦੀ ਏ ਐਨਾ ਦੇ ਪਾਪਾ ਈ ਕੈ ਦਿੰ ਦੇ ਆ ਕੈੰਦੇ ਗਰਮੀ ਬੌਤ ਐ, ਖਿਚੜੀ ਬਣਾ ਲਓ।
ਚਲੋ ਏ ਤੇ ਵਧੀਐ ਹੈ।
ਤੇ ਦਹੀਂ ਨਾਲ ਕੈੰਦੇ ਖਾ ਲੋ ਕੋਈ ਨੀ ਹਲਕਾ-ਫੁਲਕਾ ਖਾਣਾ ਚਾਈਦੈ।
ਗਰਮੀ 'ਤ ਵੈਸੇ ਵੀ ਹਲਕਾ ਹੀ ਖਾਣਾ ਚਾਹੀਦੈ, ਡਾਇਜਸਟ ਹੀ ਨੀ ਹੁੰਦਾ ਕਿਉਂਕਿ ਘੁੰਮਦਾ ਨੀ ਇਨਸਾਨ ਤੇ ਫਿਰ ਜ ਡਾਇਜਸਟ ਹੀ ਨੀ ਹੁੰਦਾ।
ਹਾਂਜੀ, ਕਿਉਂਕਿ ਦੋ ਟਾਈਮ ਖਾ ਲੈਂਦਾ ਨਾ ਹੈਵੀ ਜਿਵੇਂ ਪਰੋ ਉੱਠੀਆਂ ਹੋ ਗੀਆਂ ਸਵੇਰੇ। ਤੇ ਦੁਪੈਰੇ ਲੰਚ ਚ ਫੇਰ ਰੋਟ ਰੋਟੀ ਹੋ ਗੀ ਫੇਰ ਕੈੰਦੇ ਸ਼ਾਮ ਨੂੰ ਹਲਕਾ-ਫੁਲਕਾ ਖਾਲੋ ਕੁਛ, ਹੂੰ।
ਹੋਰ ਸੁਣਾਓ?
ਹੋਰ ਸਭ ਵਧੀਆ ਹੈ ਜ ਜੀ ਬਸ ਗਰਮੀ ਦੇ ਨਜ਼ਾਰੇ ਲੈ ਰਹੇ ਆ ਨਜ਼ਾਰੇ ਹਾਂਜੀ ਨਜ਼ਾਰੇ ਗਰਮੀ ਦੇ ਹਾਂਜੀ
ਮੂਵੀਜ਼ ਵਗੈਰਾ ਦੇਖਦੇ ਹੋ ਤੁਸੀਂ
ਹਾਂਜੀ ਦੇਖ ਲੈਂਦੇ ਜੀ ਜੇ ਮਤਲਬ ਨੈਟ ਤੇ ਲਾ ਕੇ ਜਿਵੇਂ ਕੋਈ ਨਵੀਂ ਕੋਈ ਮੂਵੀ ਆ ਗਈ ਪੰਜਾਬੀ
ਅੱਛਾ ਅੱਛਾ ਪੰਜਾਬੀ ਦੇਖਦੇ ਹੋ ਅੱਛਾ ਅੱਛਾ ਧੁਰਿੰਧਰ ਦੇਖੀਏ
ਹਾਂਜੀ ਦੇਖੀਏ ਜੀ ਅਹ ਹਾਂ ਨਹੀਂ ਇੱਕੋ ਹੀ ਦੇਖੀਏ ਜੀ
ਕਿਹੜਾ ਸੈਕਿੰਡ ਪਾਰਟ ਦੇਖਿਆ ਜੀੇ
ਫਸਟ ਵੱਲਾ
ਅੱਛਾ ਸੈਕਿੰਡ ਨੇ ਦੇਖਿਆ ਬਹੁਤ ਬ ਬੜੀ ਮਜ਼ੇਦਾਰ ਮੂਵੀ ਹੈਗੀ ਇਹ
ਅੱਛਾ
ਹਾਂ ਅਸੀਂ ਤੇ ਕਿੰਨੀ ਵਾਰੀ ਦੇਖ ਲਤਾ ਜੀਓ ਵਟ ਪੈਸੇ ਵੀ ਲਗਾ ਕੇ ਦੇਖ ਲਿੱਤਾ ਹੁਣ ਤੇ ਆ ਗਈ ਐ ਜੀਉ ਵ੍ਹਟਸ ਐਪ ਤੇ
ਅੱਛਾ ਜੀ ਕੋਈ ਨੀ ਹੁਣ ਹਾਂਜੀ ਹਾਂਜੀ ਤੁਸੀ ਦੱਸ
ਹਾਂ ਜੀ ਜੀਓ ਹੋਟਸਟਾਰ ਤੇ ਆ ਗਈ ਹੈ ਪਰਸੋ
ਅੱਛਾ ਜੀ ਠੀਕ ਹੈ ਓਕੇ
ਹ ਅੱਛਾ ਤਿੰਨ ਬੱਚੇ ਦੱਸੇ ਸੀ ਨਾ ਤੁਸੀਂ ਕਿੰਨੇ ਕਿੰਨੀਆਂ ਕੁੜੀਆਂ ਤੇ ਕਿੰਨੇ ਮੁੰਡੇ
ਦੋ ਕੁੜੀਆਂ ਇੱਕ ਮੁੰਡਾ ਹੈ ਜੀ
ਨਹੀਂ ਛੋਟਾ ਸਭ ਤੋਂ
ਅੱਛਾ ਮੁੰਡਾ ਸਭ ਤੋਂ ਛੋਟਾ ਹੈ
ਛੋਟਾ
ਅੱਛਾ ਅੱਛਾ
ਹਾਂਜੀ
ਹੋਰ ਚਾਹ ਚੁ ਪੀ ਬੈਠੇ ਬਣਾਓਗੇ ਉਹਨੇ
ਨਹੀਂ ਨਹੀਂ ਬਣਾਵਾਂਗੇ ਹਲੇ ਦੁੱਧ ਵਾਲਾ ਆਣ ਵਾਲਾ ਐ ਛੇ ਵਜੇ ਦੇ ਕਰੀਬ ਆਉਂਦਾ ਨਾ ਦੁਦ ਦੋਲਾ
ਅੱਛਾ-ਅੱਛਾ ਸਾਡਾ ਵੀ ਇਨੇ ਟਾਈਮ ਹੀ ਆਉਂਦਾ ਸਾਢੇ ਛੇ ਛੇ ਸਾਢੇ ਛੇ ਦੇ ਵਿੱਚ ਆ ਜਾਂਦਾ
ਹਾਂ ਛੇ ਵਜੇ ਦੇ ਕਰੀਬ ਆਊਗਾ ਤਾਂ ਚਾਹ ਬਣਾਵਾਂਗੇ
ਅੱਛਾ ਸ਼ਾਮੀ ਫਰੈਸ਼ ਦੁਧ ਦੀ ਚਾਹ ਪੀਂਦੇ ਹੋ
ਹਾਂਜੀ
ਅੱਛਾ ਚਲੋ ਚੰਗਾ ਹੈ
ਸਵੇਰੇ ਤੋਂ ਫਿਰ ਜਿਹੜਾ ਉਹ ਰੱਖਿਆ ਹੁੰਦਾ ਉਹਦੀ ਚਾਹ ਬਣ ਜਾਂਦੀ ਹੈ ਤੇ ਜੇ ਲੋੜ ਵੀ ਪਵੇ ਫੇਰ ਬਾਅਦ ਮੰ
ਹਾਂ ਮੰਗਵਾ ਲੈਂਦਾ ਬੰਦਾ ਹਾਂਜੀ ਡੋਗ ਨੂੰ ਕੀ ਦਿੰਦੇ ਹੋ ਫੂ ਫੂਡ ਉਹਦਾ ਉਹਦਾ ਹੀ ਦਿੰਦੇ ਹੋ ਜਾਂ ਫਿਰ ਵੈਜੀਟੇਰੀਅਨ ਹੈਗਾ
ਵੈਜੀਟੇਰੀਅਨ ਹੀ ਹੈਗਾ
ਅੱਛਾ ਅੱਛਾ ਉਹਨੂੰ ਡੋਪ ਫੂਟ ਤਾਂ ਨਹੀਂ ਦਿੰਦੇ ਨਾ ਅੱਛਾ ਭੈਡ
ਪੈ ਡਿਗਰੀ ਹਾਂਜੀ ਪੈ ਡਿਗਰੀ ਹੋ ਗਈ ਨਾਲ ਜਿਵੇਂ ਆਪਾਂ ਰੋਟੀ ਬਣਾਦੇ ਹਾਂ ਰੋਟੀ ਵੀ ਖਾ ਲੈਂਦਾ ਹੈ
ਅੱਛਾ ਅੱਛਾ
ਜੇ ਚਾਵਲ ਬਣ ਗਏ ਖਿਚੜੀ ਬਣ ਗਈ ਤਾਂ ਉਹ ਵੀ ਉਹਨੂੰ ਵੀ ਦਹੀਂ ਦਹੀਂ ਵਿੱਚ ਮਿਲਾ ਕੇ ਉਹਨੂੰ ਵੀ ਉਹੀ
ਅੱਛਾ ਸਾਡੀ ਤੁਡਾ ਮੇਲ ਹੈਗਾਏ ਫੀਮੇਲ ਕੀ
ਮੇ ਲਗਾ ਵ
ਹਾਂ ਮੇਲ ਤਾਂ ਬਚਾਰੇ ਕਰ ਲੈਂਦੇ ਨੇ ਫੀਮੇਲ ਬੜੀ ਨੱਖ ਨੱਖ ਰੈਲੀ ਹੁੰਦੀ ਆ ਸਾਡੇ ਕੋਲ ਫੀਮੇਲ ਹੈਗੀ ਹਾਂ ਸਾਡਾ ਪੱਗ ਫੋਡਾ ਫੋਨ ਵਾਲਾ ਦੇਖਿਆ ਜੇ ਤੁਸੀਂ ਉਹ ਹੈਗਾ ਸਾਡੇ ਬਿਲਖੋਲ ਸਾਡੀ ਬੜੀ ਨਖਰੇਲੀ ਹੈਗੀ ਹੈ ਬਹੁਤ ਜ਼ਿਆਦਾ ਬਈ ਇੰਨੇ ਨਖਰੇ ਤਾਂ ਇਨਸਾਨਾਂ ਦੇ ਨਹੀਂ ਹੋਣਗੇ ਜਿਹਨ੍ਹਾਂ ਨੇ ਉੱਦੇ ਹੈਗੇ
ਅੱਛਾ ਨਹੀਂ ਸਾਡਾ ਇਹਨੇ ਨਖਰੇ ਨੀ ਮਾਰਦਾ ਤਾਂ ਖਾ ਲੈਂਦਾ
ਹਮ ਪਹਿਲੇ ਮੇਰੇ ਕੋਲ ਹੈਗਾ ਸੀ ਉਹ ਰੋਟ ਵਲਰ ਹੈਗਾ ਸੀ ਵੋਵਰਟ ਤੋਂ ਸੈਕਿੰਡ ਨੰਬਰ ਤਾਂ ਡੇਂਜਰ ਡੋਗ ਗਏ ਉਹ ਨੀ ਕਰਦਾ ਸੀ ਨਖਰੇ ਜਦ ਤੋਂ ਆਇਆ ਆਈਏ ਉਹ ਤਾਂ ਫਿਰ ਐਕਸਪਾਇਰ ਹੋ ਗਿਆ ਪਰ ਇਹ ਬਹੁਤ
ਆ ਅੱਛਾ ਹਾਂ ਹਾਂ
ਹਮ ਵਿੱਚ ਮ ਮੈਂ ਘਰ ਨੀ ਸੀ ਬੱਚਿਆਂ ਨੇ ਇਹਨਾਂ ਇਹਨੂੰ ਨੋਨ ਵੈਜ ਉਹ ਦੇ ਦਿੱਤੀ ਡਾਇਟ ਲਿਆ ਕੇ ਡਰੋਲਸ ਜਿਹੜਾ ਹੁੰਦਾ ਨਾ ਗਰੇੇਵੀ ਵਾਲਾ ਚਿਕਨ ਉਹ ਦੇ ਤਾ ਤੇ ਹੁਣ ਬੱਚੇ ਉਹਨੂੰ ਪਤਾ ਨੀ ਸੂਟ ਆਉ ਕਿ ਮੈਂ ਕਦੀ ਦਿੱਤਾ ਹੀ ਨੀ ਉਹ ਨਾਲ ਉਹਨੂੰ ਇਹ ਚੀਜ਼ਾਂ ਅਤੇ ਹੁਣ ਵੋਮੀਟਿੰਗ ਕਰਦੀ ਪਈ ਅੱਜ ਤਿੰਨ ਦਿਨ ਹੋ ਗਏ ਨੇ
ਅੱਛਾ ਨਹੀਂ ਅਸੀਂ ਚਿਕਨ ਬੱਚਿਆਂ ਨੂੰ ਅਸੀਂ ਵੀ ਨਹੀਂ ਦਿੰਦੇ ਜਿਹੜੀ ਪੈਟੀਗਰੀ ਹੁੰਦੀ ਹੈ ਉਹ ਵੀ ਅਸੀਂ ਵੈਜ ਹੀ ਲੈ ਕੇ ਆਉਂਦੇ ਹੁੰਦੇ ਹਾਂ
ਅੱਛਾ ਵੈਜ ਕੈਟੀਗਰੀ ਵੀ ਆਉਂਦੀ ਆ ਅੱਛਾ ਤਾਂ ਫਿਰ ਅਸੀਂ ਲੈ, ਆਵਾਂਗੇ ਉਹਦੇ ਫਿਰ ਸਵਾਦ ਥੋੜ੍ਹਾ ਜਿਹਾ! ਆਉਂਦਾ ਆਉਂਦਾ ਉਹ ਵਾਲਾ ਕਿਉਂਕਿ ਖਾਂਦੀ ਨਹੀਂ! ਪਈ ਕੁਛ ਉਹਦੇ ਇਲਾਵਾ
ਅੱਛਾ ਨਹੀਂ ਸਵਾਦ ਆ ਜਾਂਦਾ ਹੁੰਦਾ ਹੀ ਚਿਕਨ ਵਾਲੀ ਨਾ ਇੱਕ ਵਾਰੀ ਇਹਨੂੰ ਖਵਾਤੀ ਸੀ ਪੈਡੀਗਰੀ ਤੇ ਇਹ ਅਜੀਬ ਜਿਹੀ ਹਰਕਤਾਂ ਕਰਨ ਲੱਗ ਪਿਆ ਵੱਢਣ ਲੱਗ ਪਿਆ ਪੈਸੇ ਸਾਨੂੰ
ਹਾਂ ਨਹੀਂ ਦੇਣਾ ਚਾਹੀਦਾ ਤਾਂ ਬੱਚਿਆਂ ਨੂੰ ਸਮਝ ਨਹੀਂ ਆਉਂਦੀ ਕਿਨਾ ਮੈਂ
ਹਾਂਜੀ ਫੇਰ ਅਸੀਂ ਉਹ ਬੰਦ ਕਰ ਦੀਤਾ ਇਹਨੂੰ ਫਿਰ ਵੈੱਜ ਵਾਲੀ ਲਿਆ ਕੇ ਦਿੱਤੀ ਸੀ
ਹਾਂ ਖੂਨ ਖੂਨ ਲੱਗਿਆ ਉਦੇ ਮੂੰਹ ਨੂੰ!
ਹਾਂਜੀ ਤੇ ਫੇਰ ਉਹ ਹੂ ਬਿਸਕੁਟ ਜੇ ਲਿਆਂਦੇ ਹੋਏ ਇਹਦੇ ਜਿਹੜੇ ਉਹ ਬੋਨਸ ਬਣੇ ਹੁੰਦੇ ਆ ਕੈਲਸ਼ੀਅਮ ਵਾਲੇ ਹਾਂਜੀ ਫੇਰ ਜਦੋਂ ਅਸੀਂ ਕੋਈ ਖਾਣਾ ਬਿਸਕਿਟ ਵਗੈਰਾ ਕਿਉਂਕਿ ਅਸੀਂ ਮਿੱਠਾ ਦਿੰਦੇ ਨੀ ਨਾ ਇਹਨੂੰ ਫੇਰ ਇਹਦੇ ਬਿਸਕਿਟ ਹੀ ਇਹਨੂੰ ਦੇ ਦਿੰਦੇ ਆ
ਅੱਛਾ ਅੱਛਾ ਚਲੋ ਫਿਰ ਕਰ ਗੱਲ ਕਰਦੇ ਹਾ ਗੱਲ ਫਿਰ ਓਕੇ ਜੀ ਬਾਏ ਸਤਿ ਸ਼੍ਰੀ ਅਕਾਲ
ਜੀ